ਹੈਲੋ
ਹਾਂਜੀ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
ਹੋਰ ਕੀ ਹਾਲ ਹੈ ਤੁਹਾਡੇ?
ਜੀ-ਜੀ ਵਧੀਆ ਤੁਸੀਂ ਕਿਵੇਂ ਹੋ ਜੀ?
ਮੈਂ ਵੀ ਵਧੀਆ ਹੈਗਾ ਜੀ! ਹੋਰ ਦੱਸੋ? ਕਿੱਦਾਂ ਦਾ ਮੌਸਮ ਚੱਲ ਰਿਹਾ ਉੱਥੇ? ਹਾਂਜੀ ਇੱਥੇ ਗਰਮੀ ਹੀ ਹੈ
ਹਮ ਇੱਧਰ ਵੀ ਨਾ ਦੋ ਦਿਨ ਤੋਂ ਤੇ ਗਰਮੀ ਬੜੀ ਜ਼ਿਆਦਾ ਹੋ ਗਈ ਹੈ ਨਾ
ਹਾਂਜੀ, ਏਧਰ ਵੀ ਫੋਰਟੀ ਸੈਵਨ ਡਿਗਰੀ ਤੱਕ ਹੋ ਗਿਆ ਟੈਂਪਰੇਚਰ ਬੜੀ ਜ਼ਿਆਦਾ ਗਰਮੀ ਹੋ ਗਈ ਸੰਤਾਲੀ ਡਿਗਰੀ। ਅ ਹਮ, ਦੇਖੋ ਬਰਸਾਤ ਆਏਗੀ ਕਦੋਂ ਆਉਂਦੀ ਹੈ, ਬੜਾ ਹਾਂਜੀ। ਹਾਂਜੀ-ਹਾਂਜੀ ਹੋ ਜਾਂਦਾ ਨਾ ਕਈ ਵਾਰ ਇਸ ਵਾਰ ਜ਼ਿਆਦਾ ਹੀ ਪੈ ਗਿਆ। ਦੇਖੋ ਏਸੀਆਂ ਕਰਕੇ ਹੋ ਰਿਹਾ ਨਾ ਏਸੀ ਜ਼ਿਆਦਾ ਹੋ ਗਏ ਨੇ ਗਰਮੀ ਜ਼ਿਆਦਾ ਹੋ ਗਈ ਬਾਹਰ ਬੜਾ ਰੁੱਖ ਹੈ ਨੀ ਬਾਹਰ ਲੱਗੇ ਹੋਏ, ਬੜੀ ਹੀ ਦਿੱਕਤ ਹੋ ਜਾਂਦੀ ਹੈ। ਬਾਹਰ ਨਿਕਲਣਾ ਇਸ ਟਾਈਮ ਬੜਾ ਹੀ ਔਖਾ ਹੋ ਜਾਂਦਾ, ਬੱਚਿਆਂ ਲਈ ਵੀ ਸਾਡੇ ਵਾਸਤੇ ਵੀ ਤੇ ਫਿਰ ਵੀ ਜਾਣਾ ਪੈਂਦਾ ਕੰਮ-ਕਾਰ ਵਾਸਤੇ ਕੀ ਕਰੀਏ ਹੁਣ? ਮਜਬੂਰੀਆਂ ਨੇ
ਹਾਂ-ਹਾਂ, ਸਾਡੇ ਇੱਥੇ ਹਜੇ ਥਰਟੀ ਫੋਰ ਡਿਗਰੀ ਸੈ ਸੈਲਸੀਅਸ ਹੈਗਾ ਫਿਰ ਵੀ ਗਰਮੀ ਕਾਫੀ ਲੱਗਦੀ ਹੈ, ਸਾਡੇ ਇਥੇ ਥਰਠੀ
ਨਹੀਂ ਰਾਤ? ਰਾਤ ਨਹੀਂ, ਨਹੀਂ ਰਾਤ ਥਰਟੀ ਫੋਰ ਥਰਟੀ ਫਾਈਵ ਹੋ ਜਾਂਦਾ ਰਾਤੀ ਆ ਕੇ ਹਾਂਜੀ-ਹਾਂਜੀ, ਇਹ ਤੇ ਦੁਪਹਿਰ ਬਾਰਾਂ ਤੋਂ ਤਿੰਨ ਦਾ ਟਾਈਮ ਹੈ। ਅੱਛਾ
ਹਮ
ਉਹ ਤੇ ਦੇਖੋ ਨਾ ਬਾਰਾਂ ਦੋ ਤਿੰਨ ਦੇ ਵਿਚਕਾਰ ਦਾ ਟਾਈਮ ਹੁੰਦਾ, ਜਿਸ ਟਾਈਮ ਹ
ਤੇ ਸਵੇਰੇ ਵੀ ਅੱਜ ਸਵੇਰੇ ਵੀ ਜਦੋਂ ਮੈਂ ਉਠਿਆ, ਅੱਠ ਵਜੇ ਤਾਂ ਉਦੋਂ ਵੀ ਕਾਫੀ ਗਰਮੀ ਹੈਗੀ ਸੀ। ਮਤਲਬ ਉਦੋਂ ਵੀ ਅਸੀਂ ਪਰਸੀਨੇ ਆ ਰਹੇ ਸੀ। ਮਤਲਬ ਸਵੇਰੇ ਹੁੰਦੀ ਨੀ
ਹਾਂ, ਨਹੀਂ ਅੱਜ-ਕੱਲ੍ਹ ਮੌਸਮ ਥੋੜ੍ਹਾ ਹੋ ਗਿਆ
ਬਸ ਜੀ ਸਭ ਵਧੀਆ ਜੀ। ਹੋਰ ਘਰੇ ਠੀਕ ਨੇ? ਸਭ ਤੁਹਾਡੇ ਭਰਾ ਅਹ ਘਰ ਦੇ ਬੰਦੇ ਸਾਰੇ ਠੀਕ ਨੇ?
ਹਾਂਜੀ, ਅਸੀਂ ਮੇਰੇ ਘਰ 'ਚ ਭਰਾ ਹੈਗਾ ਮੇਰਾ, ਹੋਰ ਮ ਮਾਤਾ ਪਿਤਾ ਹੈਗੇ ਨੇ, ਸਭ ਵਧੀਆ ਹੈਗਾ ਜੀ ਹੋਰ ਤੁਸੀਂ ਦੱਸੋ ਤੁਹਾਡੇ ਘਰ ਚ ਕੌਣ ਕੌਣ ਆ?
ਜੀ, ਮੇਰੇ ਵੀ ਵੱਡੇ ਵੀਰ ਜੀ ਹੈਗੇ ਨੇ ਤੇ ਅਸੀਂ ਮਤਲਬ ਮੇਰੇ ਭੈਣਾਂ ਹੈਗੀਆਂ ਨੇ, ਪੇਰੈਂਟਸ ਨਾਲ ਰਹਿੰਦੇ ਨੇ ਤੇ ਵਧੀਆ ਜੀ, ਹੋਰ ਤੁਹਾਡਾ ਭਰਾ ਕੀ ਕਰਦਾ ਜੋਬ ਕਰਦੇ ਕਿ ਕਿੱਥੇ ਬਿਜਨਸ ਚਲਦਾ ਕੀ ਕਰਦੇ?
ਨਹੀਂ-ਨਹੀਂ, ਮੇਰਾ ਭਰਾ ਹੈਜੇ ਜੋਬ ਕਰਦਾ ਬੈਂਕ ਵਿੱਚ।
ਹਾਂ, ਇਹ ਵਧੀਆ ਬੈਂਕ ਦੇ ਕੰਮ ਬੜੇ ਵਧੀਆ ਨੇ ਨਾ ਅੱਜ-ਕੱਲ੍ਹ ਬੈਂਕ ਜੋਬ ਵੀੇ ਠੀਕ ਹੀ ਆ ਅੱਜੱਕਲ੍ਹ
ਹਾਂ
ਵੈਸੇ ਦੇਖੋ ਤੁਹਾਡੇ ਹਿਸਾਬ ਨਾਲ ਕੀ ਕਰਨਾ ਚਾਹੀਦਾ? ਜੋਬ ਕਰਨੀ ਚਾਹੀਦੀ, ਕਿ ਬਿਜਨਸ ਕਰਨਾ ਚਾਹੀਦਾ? ਤੁਹਾਡੇ ਵਿਚਾਰ ਕੀ ਵਧੀਆ ਹੁੰਦਾ ਹੈ।
ਬਸ ਅਗਰ ਦੇਖਿਆ ਜਾਏ ਭਰਾ ਦੀ ਅਗਰ ਮੈਂ ਗੱਲ ਕਰਾਂ ਤਾਂ ਉਹਦਾ ਉਹਦੀ ਜੋਬ ਕਾਫ਼ੀ ਐਵੇਂ ਨੀ ਆਰਾਮਦਾਇਕ ਤਾਂ ਨਹੀਂ ਹੈ ਉਹਨੂੰ ਕਾਫੀ ਘ ਘੁੰਮਨਾ ਫਿਰਨਾ ਪੈਂਦੇ। ਤਾਂ ਅਗਰ ਦੇਖਿਆ ਜਾਏ ਤਾਂ ਡਿਪੈਂਡ ਕਰਦਾ ਕਿ ਜੋ ਕਿਵੇਂ ਦੀ ਐ। ਕੀ ਉਹਦਾ ਕੀ ਲੈਵਲ ਹੈ? ਜੋਬ ਦਾ ਉਹ ਜ਼ਿਆਦਾ ਘੁੰਮਣ ਫਿਰਨ ਵਾਲੀ ਹੈ ਜ਼ਿਆਦਾ ਟਾਈਮ ਖ਼ਰਾਬ ਕਰਨ ਵਾਲੀ ਹੈ? ਜਾਂ ਕਾਫ਼ੀ ਵਧੀਆ ਪੇ ਕਰ ਰਹੀ ਹੋ ਹੋਰ ਆਰਾਮ ਵੀ ਮਿਲਦਾ ਤੁਹਾਨੂੰ ਹੋਰ ਅਗਰ ਅਸੀਂ, ਬਿਜਨਸ ਦੀ ਗੱਲ ਕਰੀਏ ਤਾਂ ਉਹ ਫਿਰ ਉਹਦੇ ਵਾਸਤੇ ਕਾਫੀ ਪੈਸਾ ਚਾਹੀਦਾ ਹੁੰਦਾ, ਜਾਂ ਲੋਨ ਲੈਣਾ ਪੈਂਦਾ ਸਰ ਦੋਨੋਂ ਹੀ ਡਿਪੈਂਡ ਕਰਦੇ ਨੇ ਕੋਈ, ਜੋਬ ਜ਼ਿਆਦਾ ਪ੍ਰੈਫਰ ਕਰਦਾ, ਕੋਈ ਬਿਜਨਸ ਜ਼ਿਆਦਾ ਪ੍ਰੈਫਰ ਕਰਦਾ ਡਿਪੈਂਡ ਕਰਦਾ ਉਹਨਾਂ ਕੋਲ ਕਿੰਨੀ ਸਕਿੱਲ, ਜਾਂ ਕਿੰਨਾ ਪੈਸਾ ਹੈਗਾ
ਮੇਰੇ ਖਿਆਲ ਨਾਲ ਜਿੰਨਾ ਸਕੂਨ, ਹੈ ਜਿੰਹਦੇ ਕੋਲ ਜਿੱਥੇ ਜਾਦਾ ਸਕੂਨ ਹੈ ਬੰਦੇ ਨੂੰ ਉਹ ਕੰਮ ਕਰਨਾ ਚਾਹੀਦਾ ਲੇਕਿਨ ਖੂਨ ਅੱਜ- ਕੱਲ੍ਹ ਕਿਸ ਕਮੇ 'ਚ ਹੈ ਨਹੀਂ, ਦੋਨੋ ਕਮਾਂ 'ਚ ਦੇਖੀਏ ਤੇ ਟਾਰਗੇਟ ਏ ਕਿਸੀ ਜਗ੍ਹਾ ਤੇ ਕਿਸੀ ਜਗ੍ਹਾ ਤੇ ਰਿਸਕ ਹੈਗਾ ਵੇ, ਤੇ ਬੜਾ ਕੁਛ ਹੁੰਦਾ ਬੰਦਾ ਫਸਿਆ ਰੈੰਦਾ ਏ, ਜੋਬ ਕਰੇ ਪਾਵੇਂ ਬਿਜਨਸ ਕਰੇ, ਹਰ ਬਸੇ ਅੱਜ-ਕੱਲ੍ਹ ਦਿੱਕਤ ਹੈਗੀ ਏ।
ਹੂੰ, ਤੁਹਾਨੂੰ ਕੀ ਲੱਗਦਾ ਜਿਆਦਾ ਹਾਂਜੀ, ਬਿਜਨਸ ਦੀ ਤੇ ਗੱਲ, ਮੇਰੇ ਭਰਾ ਨੇ ਵੀ ਕੀਤੀ ਸੀ। ਪਰ ਫੇਰ ਓਦੇ ਵਾਸਤੇ ਕਾਫੀ ਫੈਕਟਰੀ ਮਸ਼ੀਨਰੀ ਚਾਈਦੀ ਹੁੰਦੀ ਏ, ਫਿਰ ਔ ਹਜੇ ਸਾਬ ਕੁਛ ਬਣਿਆ ਨੀ। ਬਾਕੀ ਮੇਰਾ ਤਾਂ ਹਜੇ ਜੋਬ ਦਾ ਹੀ ਐ ਰਾਦਾ, ਜੋਬ ਈ ਕਰੂ ਕਰਾਂਗਾ ਮੈਂ ਹਜ ਹੈਂ। ਹੋਰ, ਤੁਸੀਂ ਦੱਸੋ, ਤੁਸੀਂ ਕੀ ਕਰਦੇ ਔ ਜੀ?
ਜੀ ਅਸੀਂ ਦੇਖੋ ਜੋਬ ਵੀ ਕਰਨੇ, ਬਿਜਨਸ ਵੀ ਕਰਨੇ। ਦੋੋਂਣੋ ਕੰਮ ਕਰਦੇ ਰਹਿੰਦੇ, ਥੋੜਾ-ਥੋੜਾ ਲੱਗੇ ਰਈ ਦੈ, ਜਿਥੇ ਵਧੀਆ ਚੱਲ ਗਿਆ, ਔ ਔਥੇ ਚੱਲ ਪਾਂਗੇ ਜੀ, ਦੋਨੋ ਕੰਮ ਲੱਗਦੇ ਰੈਣੇ, ਕਰਦੇ ਰੈੰਦੇ ਥੋੜਾ- ਥੋੜਾ ਨਾ। ਜੀ ਸਾਡੇ ਤੇ ਭਾਂਡੇ ਦਾ ਕੰਮ ਏ, ਯੂਟੈੰਸਿਸ ਦਾ, ਅਪਣੀ ਟਰੇਡਿੰਗ ਹੋੰਦ ਜੀ, ਹਾਂਜੀ, ਤੇ ਅਸੀਂ ਮਤਲ ਲਬ, ਹਾਂਜੀ ਜੋਬ ਸਾਡੇ ਵ ਵਰਕ ਫਰੋਮ ਹੋਮ ਕੰਮ ਜੀ, ਘਰੋ ਕਰਦੇ ਆ ਕੰਮ। ਹਾਂਜੀ ਹਾਂਜੀ, ਥੋੜਾ, ਆਈ ਟੀ ਲੈਵਲ ਦੇ ਲੇਗ ਨਾ ਅਪਣਾ ਅ, ਟੈਕਨੀਕਲ ਕੰਮ ਹੁੰਦੇ ਨੇ, ਹਾਂਜੀ- ਹਾਂਜੀ ਓਹ ਥੋੜ੍ਹਾ ਚੱਲਦਾ ਰਹਿੰਦਾ। ਹਾਂਜੀ, ਲਮਸਮ ਕੋਡਿੰਗ ਹੀ ਲਗਾ ਲੋ। ਥੋੜਾ ਹੁੰਦਾ, ਮਿਲਦਾ- ਜੁਲਦਾ ਹੀ ਏ, ਬਸ ਚੱਲਦਾ ਰੈੰਦਾ। ਜ਼ਰੂਰੀ ਏ ਜੀ ਅੱਜ-ਕੱਲ ਕੰਮ, ਹਾਂਜੀ ਘਰ-ਪਰਿਵਾਰ ਸਭ ਵਧੀਆ ਜੀ, ਸਭ ਵਧੀਆ। ਤੁਸੀਂ ਦੱਸੋ, ਅੱਜ ਕੀ ਬਣਾਯਾ ਸੀ?
ਅਜ ਅਸੀਂ ਹੂੰ, ਜਦੋਂ ਵੀ ਮੈਨੂੰ ਕੋਈ ਪੁੱਛਦਾ, ਮੈਂ ਭੁੱਲ ਜਾਦਾ ਕੀ ਬਣਾਇਆ ਸੀ ਅੱਜ ਅਸੀਂ। ਅੱਜ ਅਸੀਂ, ਅੱਜ ਅਸੀਂ ਅਹ ਸ਼ਾਇਦ ਸਵੇਰੇ ਹਾਂਜੀ, ਆਜ ਅਸੀਂ ਸਵੇਰੇ ਦਾਲ ਬਣਾਈ ਸੀ, ਤੇ ਹੁਣ ਅਸੀਂ ਸ਼ਾਇਦ ਹੁਣ ਅਸੀਂ ਮੋੰਗਰਾ ਯਾ ਪਕੌੜੀਆਂ ਬਣਾਈਆਂ।
ਦੇਖੋ ਦਾਲ ਤੇ ਬੜੀ ਵਧੀਆ ਚੀਜ਼ ਹੈਗੀ ਏ, ਪ੍ਰੋਟੀਨ ਨਾਲ ਭਰੀ ਹੁੰਦੀ ਏ ਦਾਲ ਖਾਣੀ ਹੀ ਚਾਈਦੀ ਏ ਸਾਨੂੰ। ਦਾਲ ਖਾਓ, ਨਾਲ ਰੋਟੀ, ਜਿੰਨੀ ਹੋ ਸਕੇ ਖਾਣੀ ਚਾਈਦੀ ਏ।
ਬਾਕੀ ਮੈਂ ਆ ਵੀ ਸੁਣਿਆ ਕਿ ਜੋ ਮਤਲਬ ਇੱਕ ਕੋਲੀ ਦਾਲ ਦੀ ਸਾਨੂੰ ਖਾਣੀ ਚਾਈਦੀ ਏ, ਪ੍ਰੋਟੀਨ ਅਸ ਪੇ ਪਰ ਔ ਦਾਲ, ਜੋ ਏਕ ਕੋਲੀ ਹੁੰਦੀ ਏ, ਓਦੇ 'ਚ ਵੀ ਅਸਧਰੇਕ ਜਿਆਦਾ ਪਾਣੀ ਹੁੰਦਾ। ਮਤਲਬ ਜੋ ਅਸੀਂ ਦਾਲ ਖਾਣੀ ਐ ਓਹ ਉਨਾ ਪ੍ਰੋਟੀਨ ਸਾਨੂੰ ਦੇ ਨੀ ਪਾਂਦੀ, ਜਿੰਨਾ ਸਾਨੂੰ ਚਾਹੀਦਾ ਹੁੰਦਾ।
ਨਹੀਂ, ਉਸ ਅਸਤੇ ਤੁਸੀਂ ਐਦਾਂ ਕਰੋ ਨਾ ਫੇਰ ਤੁਸੀਂ ਅਹ ਰਾਤੀ ਭਿਉ ਕੇ ਜੇੜੇ ਸਪ੍ਰਾਉਟਸ ਹੁੰਦੇ ਨੇ ਓਹ ਖਾਓ ਤੁਸੀਂ, ਪੂਰਾ ਪ੍ਰੋਟੀਨ ਹੈਗਾ ਸਪ੍ਰਾਉਟ ਬਣਾ ਕੇ ਰਾਤੀ ਦਾਲ ਭਿੳਉ ਕੇ ਸਵੇਰੇ ਖਾਓ, ਤੇ ਇਸ ਨਾਲ ਤੁਸੀਂ ਅੰਦਾ ਸਲਾਦ ਬਣਾਓ, ਪੂਰਾ ਪ੍ਰੋਟੀਨ ਮਿਲੇਗਾ। ਤੁਸੀਂ ਪਨੀਰ ਖਾਂਦੇ ਹੋ ਪਨੀਰ ਖਾਓ, ਔਵੀ ਬੜਾ ਵਧੀਆ ਹੁੰਦਾ। ਟੋਫੂ ਅੱਜ ਕਲ ਆਣ ਲੱਗ ਗਿਆ ਸੋਯਾਬੀਣ ਦਾ ਵੀ ਬੜਾ ਵਧੀਆ ਹੁੰਦਾ ਔ ਜੀ। ਆਪ ਘਰ ਬਣਾ ਸਕ ਦੇ ਔ, ਔਵੀ ਪ੍ਰੋਟੀਨ ਤੋਂ ਭਰਪੂਰ ਹੁੰਦੈ। ਲੇਕਿਨ ਹੋਰ ਚੀਜ਼ਾਂ ਵੀ ਬੜੀ ਜ਼ਰੂਰੀ ਨੇ ਸਿਰਫ ਪੋ, ਨਹੀ-ਨਹੀ ਕੈਲਸ਼ਿਅਮ ਵੀ ਹੋਣਾ ਚਾਹੀਦਾ ਵੇ, ਵਿਟਾਮਿਨ- ਸੀ ਵੀ, ਅੱਜ-ਕੱਲ੍ਹ ਨਾ ਅਸੀਂ ਦੇਖਦੇ ਹਾਂ ਵ ਵਿਟਾਮਿਨ-ਡੀ-ਟਵੈਲ ਤੇ ਅ ਡੀ ਥਰਟੀਨ ਬੜਾ ਬੜਾ ਘਟ ਰਿਐ ਲੋਕਾਂ ਵਿੱਚ, ਹਾਂ, ਮੈਂ ਟੈਸਟ ਕਰਾਇਆ ਸੀ ਕਈਆਂ ਦੇ ਬੜੇ ਦਿੱਕਤ ਆ ਰੀ ਏ ਔਨਾਂ ਨੂੰ, ਹਾਂਜੀ।
ਜਾਦਾ ਲੋਕੀ ਧੁੱਪੇ ਘੁੰਮਦੇ, ਜਾਦਾ ਧੁੱਪੇ ਰੁਕਦੇ ਵੀ ਨੀ, ਐ ਐਹ ਵੀ ਕਾਰਨ ਹੋ ਸਕਦੈ ਔਦਾ, ਬਾਕੀ ਖਾਣ-ਪੀਣ ਤੇ ਮੇਨ ਹੀ ਹੁੰਦਾ।
ਹਾਂ, ਖੁਰਾਕ ਸਾਡੀ ਕਿਹੋ ਜੀ ਏ ਐ ਵੀ ਬੜਾ ਜ਼ਰੂਰ,। ਅਸੀ ਬਾਰ ਦਾ ਖਾਵਾਂਗੇ ਸਾਨੂੰ ਨਾ ਪ੍ਰੋਟੀਨ ਨੀ ਮਿਲਣਾ ਵੇ,, ਨਾ ਵਿਟਾਮਿਨ ਮਿਲਣੇ, ਸਿਰਫ ਸਾਨੂੰ ਫੈਟ ਵੱਧਦਾ ਰਹੇਗਾ ਸਭ, ਫਾਈਬਰ ਹੁੰਦਾ ਕਈਆਂ ਚ ਕਈਆਂ ਚ ਫਾਈਬਰ ਵੀ ਨੀ ਹੁੰਦਾ, ਸਿਰਫ ਫੈਟ ਹੁੰਦਾ। ਜਿਵੇਂ ਪਾਮ ਔਇਲ ਹੋ ਗਿਆ ਔੰਦੇ ਚ, ਪੰਜਾਹ ਫੀਸਦੀ ਫੈਟ ਹੀ ਫੈਟ ਏ, ਅਸੀਂ ਓਹ ਚੀਜ਼ਾਂ ਖਾ ਰੇ ਆਂ, ਬਾਰ ਦੇ ਚਿਪਸ ਖਾ ਰੇ ਆਂ, ਸਿਰਫ ਫੈਟ ਹੀ ਮਿਲਣਾ ਔੰਦੇ ਚ, ਨਾ ਪ੍ਰੋਟੀਨ।
ਜਿਵੇ ਵਧੀਆ ਵਧੀਆ ਸਿਹਤ ਸਾਨੂੰ ਸਭ ਕੁਛ ਚਾਹੀਦਾ ਹੁੰਦਾ ਜਵੇ ਮਿਨਰਲ ਵਿਟਾਮਿਨ, ਪ੍ਰੋਟੀਨ, ਫਾਈਬਰ ਹੋ ਗਿਆ, ਤਾਂ ਤੁਹਾਨੂੰ ਕੀ ਲੱਗਦਾ ਇੱਕ ਬੈਲੈਂਸ ਡਾਇਟ ਬੰਦਾ ਕਿਵੇਂ ਬਣਾਏ, ਕਿ ਉਹਨੂੰ ਇਹ ਸਾਰੇ ਜ਼ਰੂਰੀ ਚੀਜ਼ਾਂ ਮਿਲਣ ਉਹਦੇ, ਕੁੜੀ ਨੂੰ,
ਦੇਖੋ ਜੀ ਸਭ ਤੋਂ ਪਹਿਲਾਂ, ਪਹਿਲੇ ਜਿਵੇਂ ਪਹਿਲੇ -ਪਹਿਲੇ ਸਾਡੇ ਘਰਾਂ ਚ ਹੁੰਦਾ ਸੀ, ਸਵੇਰੇ ਜੀ ਲੱਸੀ ਪੀਣੀ ਹੁੰਦੀ ਸੀ ਸਭ ਨੇ, ਲੱਸੀ ਪੀਂਦੇ ਸੀ, ਨਾਲ ਰੋਟੀ ਖਾਂਦੇ ਸੀ। ਤੇ ਸਭ ਨੂੰ ਬੜਾ ਵਧੀਆ ਹੁੰਦਾ ਸੀ। ਹੁਣ ਅੱ ਲੱਸੀ ਨਾ ਪੀਂਦੇ ਨੇ, ਨਾ ਔਦੀ ਵਰਤੋਂ ਹੋ ਰਹੀ ਹੈ। ਤੇ ਉਹ ਚੀਜ਼ਾਂ ਵੀ ਸਾਡੇ ਘੱਟਦੀ ਜਾ ਰਹੇ ਨੇ, ਕਿਉਂਕਿ ਪਹਿਲੇ ਲੱਸੀ ਮੱਖਣ ਹੁੰਦੇ ਸੀ, ਉਸ ਸਮੇਂ ਕੰਮ ਕਾਰ ਵੀ ਬੜੇ ਕਰਦੇ ਸੀ। ਹੁਣ ਅਸੀੇ ਕੰਮ -ਕਾਰ ਵੀ ਨੀ ਕਰਦੇ ਕੋਈ, ਤੇ ਬੈਠੇ- ਬੈਠੇ ਕੰਮ ਹੁੰਦੇ ਰਹਿੰਦੇ ਆ, ਤੇ ਸਾਨੂੰ ਫੈਟ ਵੀ ਆਉਂਦਾ ਵੇ ਤੇ ਉਹ ਚੀਜ਼ਾਂ ਵੀ ਖਰਾਬ ਕਰਦੀਆਂ ਅੱਜ -ਕੱਲ੍ਹ, ਪਹਿਲੇ ਕਦੇ ਸੁਣਿਆਦਾੱ ਸੀ ਬਾਈ, ਕਰਦੀ ਸੀ, ਹੁਣ ਲਸੀਵਾਹੀ ਕਰਨ ਲੱਗ ਗਈਏ, ਪਹਿਲਾਂ ਦਹੀਂ ਨਾਲ ਰੋਟੀ ਖਾਂਦੇ ਸੀ ਦਹੀਂ ਨਾਲ, ਠੀਕ ਰਹਿੰਦੇ ਸੀ, ਅੱਜ ਕੱਲ ਦਹੀਆਂ ਵੀ ਠੰਡੀਆਂ ਆਓਣ ਲੱਗ ਗਈਆ ਨੇ, ਮਤਲਬ ਕਹਿਣ ਦਾ ਕੀ ਸਾਡੇ, ਅਸੀਂ -ਅਸੀਂ ਕਸਰਤਾਂ ਨੀ ਕਰਦੇ, ਕੰਮ ਕਾਰ ਨੀ ਕਰਦੇ, ਇਸ ਤਰਾ ਸਾਨੂੰ ਹਰ ਚੀਜ਼ ਜਵਾਬ ਦਿੰਦੀ ਆ, ਸਰੀਰ ਕੰਮ ਨੀ ਕਰੇਗਾ, ਤੇ ਉਹ ਤੋਂ ਬਾਅਦ ਜੋ ਚੀਜ਼ ਖਾਓਗੇ, ਖ਼ਰਾਬ ਹੋ ਜਾਏਗੀ, ਸਾਡੇ ਸਰੀਰ ਵਾਸਤੇ, ਇਸ ਕਰਕੇ ਅਸੀਂ ਪਹਿਲੇ ਸਰੀਰ ਤੇ ਆਉਂਦੀ ਹੈਏ ਕਿ ਅਸੀਂ, ਜਿਨਾ ਉਸ ਕੇ ਆਪਣਾ, ਐਕਸਰਸਾਈਜ਼ ਕਰ ਸਕੇ ਜੈਸੇ, ਤੁਰ ਸਕਦੇ ਹਾਂ, ਤੇ ਵੋਕ ਜ਼ਰੂਰ ਕਰਿਆ ਕਰੀ, ਸਵੇਰੇ ਸ਼ਾਮ ਦੀ ਸੈਰ, ਉਹਦੇ ਨਾਲ ਵੀ ਬੜਾ ਫ਼ਰਕ ਪੈ ਜਾਏਗਾ।
ਹਮ ਹੋਰ ਤੁਸੀਂ ਫਿਰ ਆਪਣੀ ਜੀਵਨ ਵਿੱਚ ਆਇ ਐਵੇਂ ਦੀ ਕਿਹੜੀ -ਕਿਹੜੀ ਚੀਜ਼ਾਂ, ਤੁਸੀਂ ਅਹ ਯੂਜ ਕਰਦੇ ਹੋ, ਜਿਵੇਂ ਖਾਣ ਪੀਣ ਤੇ, ਜਾਂ ਵੋਕਿੰਗ ਤੇ ਜਾਂ ਤੁਸੀਂ ਆਪਣੇ ਜੀਵਨ ਚ ਕੀ- ਕੀ ਕਰਦੇ ਹੋ?
ਦੇਖੋ ਸਾਡੇ ਹਿਸਾਬ ਨਾਲ ਤੇ ਬਹੁਤ ਵੱਡੀ ਚੀਜ਼ ਹੈਗੀ, ਸਵੇਰੇ ਤੁਸੀਂ ਨਾਸ਼ਤਾ ਕਰੋ ਤੇ ਘਿਓ ਨਾ ਲਗਾਓ ਰੋਟੀ ਦੇ ਪਹਿਲੀ ਗੱਲ ਤੇ, ਘਿਓ ਦੀ ਵਰਤੋਂ ਕਦੀ ਤਵੇ ਤੇ, ਨਹੀ ਕਰਨੀ ਚਾਹੀਦੀ ਤਵੇ ਤੇ ਪਾਓਗੇ ਘਿਓ ਤੇ ਹਮੇਸ਼ਾ ਖ਼ਰਾਬ ਕਰੇਗਾ, ਘਿਉਂ ਲਗਾਣਾ ਵੇ, ਜੀ ਭਰ ਕੇ ਲਗਾਓ ਲੇਕਿਨ ਤਵੇ ਤੋਂ, ਉਤਾਰ ਕੇ ਲਗਾਓ, ਉਹ ਖਰਾਬ ਨੀ ਕਰੇਗਾ, ਰੋਟੀ ਖਾਓ ਵੈਸੇ ਸੁੱਕੀ ਖਾਓ ਜ਼ਿਆਦਾ ਵਧੀਆ, ਘਿਓ ਲਗਾਣਾ ਉਤਾਰ ਕੇ ਖਾਓ, ਨਾਲ ਸਵੇਰੇ ਫੇਰ ਦਾਲ ਹੋਜੇ, ਜਾਂ ਕੋਈ ਸਲਾਦ ਹੋ ਜਾੇ, ਸਲਾਦ ਹਮੇਸ਼ਾ ਰੋਟੀ ਚ ਐ ਹੋਣਾ ਚਾਹੀਦਾ, ਅਸੀਂ ਖਾਂਦੇ ਹਾਂ ਜੀ, ਸਲਾਦ ਚ ਪਿਆਜ ਹੋਣ ਨਿੰਬੂ, ਛੋੜ ਕੇ ਪਿਆਜ ਰੱਖੋ ਅਦਰਕ ਹੋਵੇ ਤੇ ਜ਼ਰੂਰੀ ਬੜਾ ਵਧੀਆ ਅਦਰਕ ਮਿਲ ਜਏ ਨਾਲ, ਤੇ ਖੀਰੇ ਹੋ ਜਾਣ ਇਹ ਸਲਾਦ ਤੁਸੀਂ ਰੋਟੀ ਨਾਲ ਜ਼ਰੂਰ ਖਾਓ। ਅਤੇ ਇੱਕ ਟਾਈਮ ਵਿੱਚ ਅਗਰ ਚੌਲ ਖਾ ਸਕੋ ਤੇ ਥੋੜ੍ਹਾ ਚੌਲ ਖਾਓ ਅਤੇ ਰਾਤੀ ਤੁਸੀਂ ਖਾਣਾ ਅਗਰ ਛੇ ਵਜੇ ਤੱਕ ਖਾ ਲਓ ਜੋ ਖਾਣਾ ਉਸ ਤੋਂ ਬਾਅਦ ਕਦੇ ਵੀ ਕੁਛ ਨਾ ਖਾਓ। ਇਹ ਇਸ ਤਰੀਕੇ ਨਾਲ ਚਲੋਗੇ ਤੇ ਬਹੁਤ ਬਿਮਾਰੀਆਂ ਘੱਟ ਜਾਣਗੀਆਂ ਤੁਹਾਡੀਆਂ ਸਰੀਰ ਦੀਆਂ। ਤੁਹਾਨੂੰ ਕੀ ਲੱਗਦਾ ਰਿਹਾ ਠੀਕ ਹੈ ਇਹ।
ਸਲਾਦ ਤਾਂ ਖਾਣਾ ਹੀ ਚਾਹੀਦਾ ਸਾਨੂੰ ਸਵੇਰੇ ਵੀ ਫਰੂਟਸ ਵੀ ਸਾਨੂੰ ਖਾਣੇ ਚਾਹੀਦੇ ਨੇ। ਨੇ ਦੇਣੇ ਤੇ ਰੋਜ਼
ਹਾਂਜੀ।
ਤੁਹਾਨੂੰ ਕੀ ਲਗਦਾ ਸਾਨੂੰ ਕਿਹੜੇ ਕਿਹੜੇ ਫਰੂਟ ਰੋਜ਼ ਖਾਣੇ ਚਾਹੀਦਾ ਨੇ ਜੋ ਸਾਡੇ ਵਾਸਤੇ ਸਭ ਤੋਂ ਵਧੀਆ ਨੇ।
ਦੇਖੋ ਜੀ ਸਭ ਤੋਂ ਵਧਆ ਫਰੂਟ ਨੇ ਜਿਹੜੇ ਤੁਹਾਡੇ ਸਾਹਮਣੇ ਮੌਸਮ ਵਿੱਚ ਆਏ ਰਹੇ ਹੋਣ।
ਹੂੰ
ਜਿਹੜੇ ਮੋਸਮੀ ਫਰੂਟ ਨੇ ਉਹ ਸਭ ਤੋਂ ਵਧੀਆ ਨੇ ਅੱਜ ਜੀ ਹੁਣ ਇਸ ਵੇਲੇ। ਅੰਬ ਜਿਹੜਾ ਵੇਲ਼ੇ ਅੰਬ ਦਾ ਮੌਸਮ ਹੈ ਅੰਬ ਖਾਓ ਅੰਬ ਲਈ, ਲੀਚੀਆਂ ਆਈਆਂ ਹੋਈਆਂ ਨੇ ਜੀ ਪਪੀਤਾ ਤੁਸੀਂ ਰੋਜ਼ ਖਾ ਸਕਦੇ ਹੋ ਪਪੀਤਾ ਤੇ ਸਦਾ ਬਾਹਰ ਹੈਗਾ ਵੇ। ਅੰਬ ਖਾਓ ਪਪੀਤੇ ਖਾਓ, ਲੀਚੀਆਂ ਖਾਓ ਇਹ ਸਭ ਤੋਂ ਵਧੀਆ ਨੇ ਮੌਸਮ ਦੇ ਅਨੁਸਾਰ। ਜਿਹਦਾ ਮੌਸਮ ਹੋਏਗਾ ਕਿਸੇ ਗਾਜਰ ਦਾ ਗਾਜਰ ਜਿੰਨੀ ਹੋ ਸਕੇ ਗਾਜਰ ਦਾ ਜੂਸ ਪੀਓ ਭਾਵੇਂ ਘਰ ਬਣਾ ਕੇ ਬਾਹਰ ਦਾ ਨੀ ਘਰ ਬਣਾ ਕੇ ਪੀਓ। ਮੌਸਮੀਆਂ ਖਾਓ ਜੀ ਵਿਟਾਮਿਨ ਸੀ ਮਿਲੇਗਾ ਇਹ ਸਭ ਫਰੂਟ ਬੜੇ ਸਸਤੇ ਵੀ ਨੇ ਤੇ ਮਿਲਦੇ ਵੀ ਨੇ ਅਸੀਂ ਨਹੀ ਕਹਿੰਦੇ ਅਨਾਰ ਖਾਓ ਅਨਾਰ ਬੜਾ ਮਹਿੰਗਾ ਹੋਇਆ ਪਿਆ। ਜੋ ਚੀਜ਼ਾਂ ਸਾਡੇ ਬਜਟ ਵਿਚ ਹੈ ਨੇ ਉਹ ਤੁਸੀਂ ਸਭ ਖਾ ਸਕਦੇ ਹੋ। ਹੁਣ ਕਈ ਬੰਦੇ ਕਹਿੰਦੇ ਨੇ ਕਿ ਕਈ ਮੇਰੇ ਜਾਣਕਾਰ ਜਿੰਮ ਜਾਂਦੇ ਕਹਿ ਰਹੇ ਆਵੇ ਕਾਡੋ ਖਾਓ। ਹੁਣ ਉਂਦਾ ਹੀ ਉਹਦਾ ਨਾਮ ਵੀ ਸੁਣਨਾ ਔਖਾ ਹੈ। ਉਹ ਬੰਦਾ ਨਾਮ ਹੀ ਨੀ ਸੁਣ ਪਾ ਰਿਹਾ ਇੰਨਾ ਮਹਿੰਗਾ ਫਰੂਟ ਏ। ਉਹਦੀ ਕਮੀ ਪੂਰੀ ਕਰਨ ਪਨੀਰ ਹੈਵੇ ਪਨੀਰ ਖਾਓ ਜਰੂਰੀ ਉਹ ਚੀਜ਼ ਖਾਣੀ ਇਹਦੀ। ਜੋ ਸਾਡੇ ਬਜਟ ਉਹ ਹਰ ਚੀਜ਼ ਖਾਣੀ ਚਾਹੀਦੀ ਹੈ ਪਨੀਰ ਲਉ ਸੋਇਆਬੀਨ ਸਭ ਤੋਂ ਸ ਸਸਤਾ ਏ ਪ੍ਰੋਟੀਨ ਦਾ ਸਰੋਤ ਹੈਗਾ ਵ ਸੋਇਆਬੀਨ ਦੀ ਵਰਤੋਂ ਕਰੋ ਜਿੰਨੀ ਹੋ ਸਕਦੀ ਹੈ। ਇਸ ਕਰਕੇ ਸਾਨੂੰ ਉਹ ਚੀਜ਼ਾਂ ਖਾਣੀ ਚਾਹੀਦੀਆਂ ਜੋ ਸਾਨੂੰ ਮਿਲਦੀ ਪਈ ਮੁਹੱਈਆ ਹੋ ਰਹੀਆਂ ਨੇ ਮੌਸਮ ਦੇ ਅਨੁਸਾਨ ਮਿਲਦੇ ਰਹੇ ਨੇ ਉਹ ਸਭ ਖਾਓ। ਸਿਰਫ ਐ ਨੀ ਕਹਿਣਾ ਇਹ ਨੀ ਖਾਣਾ ਉਹ ਨੀ ਖਾਣਾ ਸਭ ਕੁਛ ਖਾ ਸਕਦੇ ਹੋ ਤੇ ਸਭ ਕੁਛ ਵਧੀਆ ਹੋਏਗਾ ਤੁਹਾਡੇ ਵਾ। ਤੁਸੀਂ ਕੀ ਖਾਂਦੇ ਹੋ ਜੀ ਇਸ ਮੌਸਮ ਵਿੱਚ?
ਜੀ ਅਹ ਫਰੂਟ ਦੀ ਅਗਰ ਗੱਲ ਕਰੀਏ ਤਾਂ। ਫਰੂਟ ਤਾਂ ਅਸੀਂ ਘੱਟ ਹੀ ਖਾਣਾ ਚਾਹੀਦਾ ਜਿਵੇਂ ਕੇਲਾ ਹੋ ਗਿਆ ਅੰਬ ਹੋ ਗਿਆ ਆਹੀ ਖਾਂਦੇ ਹਾਂ। ਬਾਕੀ ਮੇਨ ਮੈਨੂੰ ਸਭ ਤੋਂ ਵਧੀਆ ਸਟ੍ਰੋਬੈਰੀ ਲੱਗਦੀ ਹੈ, ਲੀਚੀ ਲੱਗਦੀ ਹੈ, ਅਨਾਰ ਲੱਗਦਾ।
ਠੀਕ ਹੈ ਜੀ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਫਿਰ ਮੌਕਾ ਲੱਗਿਆ ਤੇ ਗੱਲ ਕਰਾਂਗੇ ਹਾਂਜੀ। ਠੀਕ ਹੈ ਜੀ, ਰੱਬ ਰਾਖਾ, ਸਤਿ ਸ਼੍ਰੀ ਅਕਾਲ ਜੀ।